ਹੈਲੋ? ਸ ਸਤਿ ਸ਼੍ਰੀ ਅਕਾਲ ਜਸਕੀਰਤ
ਸਤਿ ਸ੍ਰੀ ਅਕਾਲ, ਹੋਰ ਕਿਵੇਂ ਹੋ ਤੁਸੀਂ?
ਬਸ ਠੀਕ ਆ ਤੂੰ ਦਸ ਠੀਕ ਹੈ?
ਹਾਂ ਮੈਂ ਵੀ ਠੀਕ ਹਾਂ। ਹੋਰ ਦੱਸ ਤੂੰ ਕੀ ਕਰਦੀ ਪਈ ਸੀ?
ਬਸ ਕੁਛ ਨਹੀ ਯਾਰ, ਤੂੰ ਦੱਸ ਠੀਕ ਹੈ, ਘਰੇ ਸਾਰੇ ਠੀਕ?
ਹਾਂ ਸਾਰੇ ਵਧੀਆ ਨੇ। ਤੁਸੀਂ ਦੱਸੋ ਤੁਸੀਂ ਤੁਹਾਡੇ ਘਰੇ ਸਾਰੇ ਠੀਕ ਨੇ?
ਹਾਂ ਸਾਰੇ ਠੀਕ ਨੇ। ਹੋਰ ਕਿਹੋ ਜਿਹੀ ਚੱਲਦੀ ਏ ਪੜ੍ਹਾਈ ਲਿਖਾਈ?
ਸਾਰੇ ਵਧੀਆ ਨੇ।
ਠੀਕ ਹੈ। ਅੱਛਾ-ਯਾਰ ਮੈਂ ਤੇਰੇ ਕੋਲੋਂ ਨਾ? ਪੰਜਾਬੀ ਕੜੀ ਦੀ ਰੈਸਪੀ, ਕੜੀ ਦੀ ਰੈਸਪੀ ਪੁੱਛਣੀ ਸੀ?
ਕੜੀ ਦੀ? ਹਾਂ ਮੈਨੂੰ ਬਹੁਤ ਵਧੀਆ ਆਉਂਦੀ ਹੈ। ਪੰਜਾਬੀ ਕੜੀ ਤੇ ਬਣਾਉਣੀ? ਆ ਪਤਾ ਕੀ ਕਰਨਾ ਹੁੰਦਾ ਹੈ? ਪਹਿਲਾਂ ਤਾਂ ਨਾ ਸਾਰਾ, ਸਾਰਾ ਸਮਾਨ ਹੋਣਾ ਚਾਹੀਦਾ, ਤੇਰੇ ਕੋਲ ਜਿਵੇਂ ਬੇਸਣ, ਤੇ ਲੱਸੀ,
ਅੱਛਾ।
ਠੀਕ ਐ, ਬਿਨਾਂ ਲੱਸੀ ਤੋਂ ਪੰਜਾਬੀ ਕੜੀ ਨਹੀਂ ਬਣਦੀ।
ਲੱਸੀ ਅ ਲੱਸੀ ਕਿੰਨੀ ਚਾਹੀਦੀ ਐ ਇੱਕ।
ਅਹ ਤੂੰ ਲਾ ਲੈ ਇੱਕ ਲੀਟਰ ਲੱਸੀ ਤੇ ਹਾਂ, ਇੱਕ ਗੜਵੀ ਲਾ ਲੈ ਚਾਹੇ ਇੱਕ ਲਿਟਰ ਲੱਸੀ ਲਾ ਲੈ ਇੰਨੀ ਤਾਂ ਪੈ ਜਾਂਦੀ ਆ। ਤੇ ਇੱਕ ਕੋਲੀ ਬੇਸਣ ਲੈ ਲਈ ਉਹਦਾ ਤੇ ਨਾ ਇੱਕ ਕੋਲੀ ਬੇਸਣ ਲੈ ਕੇ ਨਾ ਉਹਦਾ ਘੋਲ ਬਣਾ ਲਈ ਪਹਿਲਾਂ ਤੂੰ। ਠੀਕ ਐ ਤੇ ਨਾ ਸੈ ਤੇ ਜੇ ਪਕੌੜੇ ਬਣਾਣੇ ਨੇ ਆਲੂ ਪੀ ਗੰਢੇ ਚੀਰ ਕੇ ਓਹਦੇ ਚ ਬੇਸਣ ਵਿੱਚ ਨੁਣ, ਮਿਰਚ, ਹਲਦੀ ਪਾ ਤੇ ਨਾ ਤੂੰ ਤੇਲ ਜਦੋਂ ਐਨ ਗਰਮ ਹੋਜੇਗਾ ਪਕੌੜੇ ਤਾਂ। ਤੈਨੂੰ ਬਨਾਣੇ ਆਂਦੇ ਈ ਹੋਣੇ ਤੇ ਉਹਦੇ ਚ ਪਕੌੜੇ ਬਣਾ ਲਈ। ਹਾਂ, ਬਸ ਫਿਰ ਪਕੌੜੇ ਬਣਾ ਲਈ ਤੇ ਨਾ ਇੱਕ ਕੜਾਹੀ ਚ ਇੱਕ ਕੜਛੀ ਤੇਲ ਸਰਸੋ ਦੇ ਤੇਲ ਨਾਲ ਹੀ ਬਣਾਂਦੇ ਨੇ ਅਸੀਂ ਤਾਂ ਕੜੀ ਤੇ ਤੂੰ ਵੀ ਐਵੇਂ ਕਰੀ। ਵੀ ਇੱਕ ਕੜਛੀ ਤੇਲ ਦੀ ਪਾ ਲਈ ਤੇ ਉਹਦੇ ਚ ਜੀਰਾ ਪਾ ਕੇ ਤੇ ਉਹਦੇ ਚ ਜੇ ਕੜੀ ਪੱਤਾ ਹੋਵੇ ਕੜੀ ਪੱਤਾ ਪਾ ਲੋ। ਤੇ ਗੰਢਿਆਂ ਦਾ ਤੇ ਅਹ ਲਸਣ ਅਦਰਕ ਦਾ ਓ ਮਸਾਲਾ ਬਣਾ ਕੇ ਉਹਦੇ ਚ ਉਹ ਪਾ ਦੇਣਾ ਫੇਰ ਉਹਦੇ ਚ ਲੂਣ, ਮਿਰਚ ਹਲਦੀ, ਗਰਮ ਮਸਾਲਾ ਜਿੰਨਾ-ਜਿੰਨਾ ਤੁਸੀਂ ਖਾਂਦੇ ਹੋ ਆਪਣੇ ਹਿਸਾਬ ਨਾਲ ਪਾ ਲਿਓ। ਤੇ ਫੇਰ ਉਹਨੂੰ ਚੰਗੀ ਤਰ੍ਹਾਂ ਜਦੋਂ ਮਸਾਲਾ ਐਨ ਚੰਗੀ ਤਰ੍ਹਾਂ ਭੁੰਨ ਜਾਵੇ। ਉਹਦੇ ਤੋਂ ਬਾਅਦ ਜਦੋਂ ਮਸਾਲਾ ਐਨ ਲਾਲ ਹੋ ਜੇ ਤੇ ਉਹਦੇ ਚ ਜੋ
ਨਹੀਂ ਵੈਸੇ ਕਿੰਨੀ ਮਿੰਟ ਪੰਜ ਕੁ ਮਿੰਟ ਲੱਗਣੇ ਹੋਣੇ।
ਹਾਂ-ਹਾਂ ਇਹ ਖੁਸ਼ਬੂ ਜਿ ਆਉਣ ਲੱਗ ਜਾਂਦੀ ਹੈ। ਮਸਾਲੇ ਚ? ਲਾਲ ਲਾਲ ਜਾ ਮਸਾਲਾ ਨੀ ਹੋ ਜਾਂਦਾ ਜੇ ਪੀਲਾ ਹੋਵੇ ਮਸਾਲਾ ਫੇਰ ਤਾਂ ਕ ਕੱਚਾ ਹੁੰਦਾ। ਜਦੋਂ ਲਾਲ ਲਾਲ ਜਾ ਹੋਜੇ ਤਾਂ ਪੱਕ ਜਾਂਦਾ ਚੰਗੀ ਤਰ੍ਹਾਂ। ਬਸ ਉਹਦੇ ਚ ਫੇਰ ਤੂੰ ਕੜੀ ਪਾ ਦੇਣੀ ਐ। ਕੜੀ ਪਾਉਣ ਤੋਂ ਬਾਅਦ। ਅ ਜਦੋਂ ਕੜੀ ਨੂੰ ਦੋ ਤਿੰਨ ਬਾਲ ਆ ਜਾਣ ਐਨ ਵਧੀਆ। ਠੀਕ ਐ। ਉਦੋਂ ਉੱਤੇ ਪਕੌੜੇ ਪਾ ਦੇਣੇ ਨੇ ਤੇ ਨਾ ਫੇਰ ਕੜੀ ਨੂੰ ਰਿੱਝਣ ਦੋ ਜਿੰਨੀ ਦੇਰ। ਜਦੋਂ ਤੱਕ ਉਹ ਗਾੜੀ ਨੀ ਹੁੰਦੀ।
ਕਮ ਤੋਂ ਕਮ ਵੀਹ ਪੱਚੀ ਮਿੰਟ ਦਾ ਆਇਆ। ਫਿਰ ਪੰਦਰਾਂ ਵੀਹ ਮਿੰਟ ਤਾਂ ਲੱਗ ਜਾਣੇ।
ਪੱਚੀ ਮਿੰਟ ਆਰਾਮ ਨਾਲ ਉਹਨੂੰ ਐਨ ਸਿਮ ਕਰਕੇ ਨਾ ਗੈਸ ਨੂੰ ਤੇ ਐਨ ਰਿੱਝਣ ਦੋ ਐਨ ਵਧੀਆ ਕੜੀ ਬਣਦੀ ਆ ਜਿ ਜਿੰਨਾ ਆਪਾਂ ਉਹਨੂੰ ਰਿੱਝਣ ਦੇਵਾਂਗੇ ਓਨੀ ਸਵਾਦ ਕੜੀ ਬਣਦੀ ਆ ਫੇਰ ਜਦੋਂ ਹੋਜੇਗੀ ਫੇਰ ਆਪਣਾ ਧਨੀਆ ਚੀਰ ਕੇ ਤੇ ਉਸਦੇ ਧਨੀਆ ਗੇਰ ਲੋ ਤੇ ਬਸ ਆਪਣੀ ਕੜੀ ਬਣਕੇ ਤਿਆਰ ਹੋ ਜਾਂਦੀ ਐ ਕਈ ਲੋਕੀ ਐਵੇਂ ਕਰਦੇ ਨੇ ਫਿਰ ਸਬੂਤ ਲਾਲ ਮਿਰਚ ਲੈ ਕੇ ਨਾ ਅਹ ਘੀ ਲੈ ਕੇ ਘੀ ਲੈ ਕੇ ਉਹਦੇ ਵਿੱਚ ਅਹ ਜਿਹੜੀਆਂ ਉਹ ਹੁੰਦੀਆਂ ਨੇ ਸਾਡੀਆਂ ਅਹ ਹੋ ਸਬੁਤਾ ਧਨੀਆ ਹੁੰਦਾ ਠੀਕ ਐ ਸਬੁਤਾ ਧਨੀਆ ਪਾ ਕੇ ਉਹਦੇ ਚ ਤੇ ਹਰੀ ਲਾਲ ਪਾ ਕੇ ਉਹਨੂੰ ਆਪਾਂ ਕੜੀ ਦੇ ਓਤੇ ਕਰ
ਅੱਛਾ, ਤੈਨੂੰ ਤਾਂ ਬਹੁਤ ਵਧੀਆ ਬਨਾਣੀ ਆਂਦੀ ਐ
ਹਾਂ, ਹਾਂ ਮੈਂ ਤਾਂ ਬਹੁਤ ਸਵਾਦ ਬਣਾਣੀ ਆ ਸਾਡੇ ਤਾਂ ਘਰਦੇ ਸਾਰੇ ਹੀ ਮੇਰੇ ਹੱਥ ਦੀ ਹਾਂ ਹਾਂ ਸਾਡੇ ਸਾਰੇ
ਮੈਂ ਆਈ ਸੀ ਨਾ ਤੇਰੇ ਘਰੇ ਇੱਕ ਦਿਨ ਮੈਨੂੰ ਤੇਰੇ ਹੱਥ ਦੀ ਕੜੀ ਬਹੁਤ ਸਵਾਦ ਲਗੀ ਮੈਂ ਸੋਚਿਆ ਫਿਰ ਮੈਂ ਜਿਸਕਿਰਤ ਕੋਲੋ ਈ ਪੁੱਛਾਂਗੀ
ਹਾਂ, ਹਾਂ ਵਧੀਆ ਕੀਤਾ ਤੂੰ ਤੈਨੂੰ ਜਿਆਦਾ ਰੌਲਾ ਤਾਂ ਨਹੀ ਆ ਰਿਹਾ ਮੇਰੇ ਵਲੋ
ਨਹੀਂ ਨਹੀਂ
ਅੱਛਾ, ਅੱਛਾ ਫੇਰ ਤਾਂ ਠੀਕ ਹੈ ਨਾ ਪਤਾ ਕੀ ਕਈ ਵਾਰੀ ਇਹ ਹੁੰਦਾ ਨਾ ਵੀ ਜਿਆਦਾ ਹੀ ਅਤਵਾਰ ਜੈ ਨਹੀਂ ਸਮਝ ਆਂਦੀ ਤਾਂ ਕਰਕੇ ਪੁੱਛਦੀ ਪਈ ਸੀ ਮੈਂ ਤੇ ਨਾ ਮੈਂ ਸਾਡੇ ਘਰ ਦੇ ਤੇ ਨਾ ਮੇਰੇ ਰੇ ਹੱਥ ਦੀ ਕੜੀ ਖਾ ਕੇ ਪਸੰਦ ਕਰਦੇ ਨੇ ਮੈਂ ਤਾਂ ਨਾ ਮਤਲਬ ਐਨ ਚੰਗੀ ਤਰਾ ਰੁਝਾ ਕੇ ਫੇਰ ਕੜੀ ਬਣਾਉਂਦੀ ਐਵੇਂ ਨੀ ਮੈਂ ਕੜੀ ਬਣਾਉਂਦੀ
ਮੈਂ ਸੁਣਿਆ ਸੀ ਚਾਚੀ ਕਹਿੰਦੀ ਸੀ ਕਿ ਜਸਕੀਰਤ ਤਾਂ ਕੜੀ ਬੜੀ ਹੀ ਸਵਾਦ ਮਨਾਦੀ ਐ
ਅੱਛਾ- ਹਾਂ, ਹਾਂ ਮੈਂ ਤਾਂ ਮੈਂ ਤਾਂ ਨਾ ਮਤਲਬ ਜਿਵੇਂ ਪਹਿਲਾਂ ਨਾ ਪਕੌੜੇ ਬਣਾ ਕੇ ਪਹਿਲਾਂ ਹੀ ਰਖ ਲੈਂਦੀ ਆ ਥੋੜੇ ਜਿਹੇ ਐਵੇਂ ਵੀ ਸੁਵਾਦ ਵਾਸਤੇ ਬਣਾ ਲੈਂਦੇ ਨੇ ਆਪ
ਸਹੀ ਗੱਲ ਹੈ ਪਹਿਲਾਂ ਬਣਾ ਕੇ ਰੱਖਣ ਲੈਣੀ ਚਾਹੀਦੀ ਹੈ ਨਾਲੇ ਫੇਰ ਜਲ ਜਦੀ ਜਦੀ ਮਨਾਈਏ ਤਾਂ ਟਾਈਮ ਵੀ ਬਾਹਲਾ ਲੱਗਦਾ ਏ
ਤਾਂ ਉਹੀ ਤੇ ਕੜੀ ਬਣਾਉਣ ਚ ਵੀ ਅਹ ਚਾਲੀ ਪੰਜਾਹ ਮਿੰਟ ਲੱਗ ਜਾਂਦੇ ਨੇ ਫੇਰ ਵੀ ਯਾਰ ਨਾ ਨਾ ਕਰਨੇ ਮਸਾਲਾ ਕਰੋ ਹਾਂ ਮਸਾਲਾ ਕਰੋ ਹ ਬੇਸਣ ਨੂੰ ਘੋੜੋ ਫੇਿਰ ਤੜਕੋ ਕੜੀ ਨੂੰ ਫਿਰ ਰਿੱਝਣ ਦੋ ਤੇ ਟੈਮ ਤੇ ਲੱਗਦਾ ਹੀ ਹੈ ਯਾਰ ਸਬਜ਼ੀਆਂ ਸੁਬਜ਼ੀਆਂ ਬਣਾਉਣ ਚ ਜੇ ਵ ਵਧੀਆ ਤਰੀਕੇ ਨਾਲ ਬਣਾਈਏ ਫਿਰ ਤਾਂ ਆਪ ਟੈਮ ਲੱਗਦਾ ਹੀਏ ਟੈਮ ਚਾਹੀਦਾ ਫਿਰ ਤਾਂ ਸਬਜ਼ੀ ਬਣਨ ਚ ਬਸ ਤਾਂ ਕਰਕੇ ਨਾ ਫਿਰ ਅਸੀਂ ਐਵੇਂ ਹੀ ਕਰਦੇ ਨੇ ਹਾਂ, ਹਾਂ ਓਨੀ ਹਾਂ ਨੀ ਸਵਾਦ ਲੱਗਦੀ ਹੈ ਤੇ ਨਾਲੇ ਫੇਰ ਅਸੀਂ ਤਾਂ ਜੀਰੇ ਵਾਲੇ ਚੋਲ ਬਣਾਉਂਦੇ ਨੇ ਕੁੱਕਰ ਚ
ਅੱਛਾ ਅਸੀਂ ਤਾਂ ਉਹ ਜੀਰਾ ਪਾ ਕੇ ਪਾ ਕੇ ਉਹ ਮਨਾਂਦੇ
ਅੱਛਾ, ਅੱਛਾ ਨਹੀਂ ਸਾਡੇ ਤਾਂ ਨਹੀ ਅੱਛਾ ਇੱਕ ਹੋਰ ਹੈ ਜੇ ਪਕੌੜੇ ਨਹੀਂ ਪਾਣੇ ਨਾ ਅਸੀਂ ਬੜੀਆਂ ਵੀ ਪਾ ਲੈਂਦੇ ਨੇ ਕੜੀ ਚ ਆਲੂ ਵੀ ਪਾ ਲੈਂਦੇ ਨੇ ਜੇ ਪਤਲੇ ਪਤਲੇ ਜੇ ਆਲੂ ਗੰਢੇ ਚੀਰ ਕੇ ਨਾ ਐਵੇਂ ਉਹਨਾਂ ਨੂੰ ਵੀ ਪਾ ਲੈਂਦੇ ਨੇ ਅਸੀਂ ਤੇ ਬੜੀਆਂ ਵੀ ਪਾ ਲੈਂਦੇ ਨੇ ਬੜੀਆਂ ਊਬਾਲ ਕੇ ਨਾ ਉਹ ਵੀ ਪੈ ਜਾਂਦੀਆਂ ਨੇ ਬੜੀ ਸ਼ਵਾਦ ਲੱਗਦੀਆਂ ਨੇ।
ਹੁਣ ਤੇਰੇ ਪਿੱਛੋਂ ਨਾ ਮਾੜੀ ਜਿਹੀ ਆਵਾਜ਼ ਆਉਂਦੀ ਪਈ ਹੈ।
ਅੱਛਾ।
ਤੇ ਤੇ ਨਾ ਅੱਸੀ ਤੇ ਉਹ ਵੀ ਬਣਾ ਲੈਂਦੇ ਨੇ ਜਿਵੇਂ ਸਿੰਪਲ ਜੇ ਨਾ ਅ ਉਹ ਹੁੰਦੇ ਨੇ ਜਿਹੜੇ ਆਪਣੇ
ਤੇਰੀ ਆਵਾਜ਼ ਨੀ ਆਉਂਦੀ ਤੇਰੀ ਆਵਾਜ਼ ਨੀ ਆਉਂਦੀ।
ਮੈਂ ਕਿਹਾ ਜਿਹੜੇ ਸਿੰਪਲ ਜਿ ਪਕੌੜੇ ਹੁੰਦੇ ਨੇ। ਅ ਹਾਂ। ਬੇਸਣ ਦਾ ਘੋਲ ਬੇਸਣ ਚ ਨੂੰਣ ਮਿਰਚ ਪਾ ਕੇ ਤੇ ਉਹਦਾ ਆਟਾ ਜਿਹਾ ਗੁੰਨ ਕੇ ਤੇ ਗੋਲ ਗੋਲ ਕਰਕੇ ਅਸੀਂ ਉਹਨਾ ਨੂੰ ਫਰਾਈ
ਨਹੀਂ ਪਕੌੜੇ ਤੇ ਮੈਨੂੰ ਬਨਾਉਣੇ ਆਉਂਦੇ ਨੇ।
ਹਾਂ ਬਸ ਜਿਵੇਂ ਦੇ ਵੀ ਤੁਹਾਨੂੰ ਪਸੰਦ ਹੋਣਗੇ ਉਵੇਂ ਦੇ ਤੁਸੀਂ ਪਕੌੜੇ ਬ
ਹਾਂ ਯਾਰ ਹਾਂ ਮੈਂ ਮੈਂ ਸੋਚਿਆ ਤੇਰੇ ਕੋਲ ਹੀ ਪੁੱਛਾਂਗੀ। ਤੈਨੂੰ ਬਾਹੜੀ ਸਵਾਦ ਬਨਾਉਣੀ ਆਉਦੀ ਉਦਾਂ ਤੇ ਸਾਡੇ ਘਰੇ ਹੀ ਬਨਾਉਂਦੇ ਨੇ ਮੈ ਕਿਹਾ ਮੈਂ ਜਸਪਰੀਤ ਕੋਲੋ ਪੁੱਛਾਂਗੀ, ਮੈਂ ਕਿਹਾ ਉਹ ਬਾਹਲੇ ਸਵਾਦ ਬਣਾਦੀ ਮੈਂ ਤੇਰੇ ਕੋਲ ਤੇਰੇ ਘਰੇ ਆਈ ਸੀ ਨਾ ਇੱਕ ਦਿਨ ਓਦੋਂ ਖਾਈ ਸੀ। ਹਾ ਚੱਲ ਤੂੰ ਆਈ ਫੇਿਰ ਸਾਡੇ ਘਰੇ ਇੱਕ ਦਿਨ ਠੀਕ ਹੈ। ਮੈਂ ਬਨਾ ਕੇ ਤੈਨੂੰ ਜ਼ਰੂਰ ਖਵਾਵਾਂਗੀ ਆਪਣੇ ਹੱਥ ਦੀ।
ਹਾਂ-ਹਾਂ, ਮੈਂ ਵੀ ਆਵਾਂਗੀ ਜੇ ਤੈਨੂੰ ਹੋਇਆ ਤੇ ਮੈਨੂੰ ਦੱਸਦੀ ਮੈਂ ਤੈਨੂੰ ਬਣਾ ਕੇ ਭੇਜ ਦਾਂਗੀ।
ਨਹੀਂ ਕੋਈ ਨੀ ਤੂੰ ਮੇਰੇ ਹੱਥ ਦੀ ਖਾ ਕੇ ਵੇਖੀ ਇੱਕ ਵਾਰ ਫੇਿਰ ਬਤਾਈ ਕਿ ਸਵਾਦ ਬਣੀਏ ਕਿ ਨਹੀਂ।
ਠੀਕ ਹੈ ਕੋਈ ਗੱਲ ਨੀ ਤੂੰ ਬਣਾ ਦੀ। ਤੇ ਫਿਰ ਆਵਾਂਗੀ ਮੈਂ ਕਿਸੇ ਦਿਨ ਫਿਰ ਮੈਂ ਜ਼ਰੂਰ ਖਾ ਕੇ ਜਾਵਾਂਗੀ।
ਹਾਂ।
ਹਾਂ, ਯਾਰ ਕੜੀ-ਕੜੀ ਤੇਨਾ ਬੜੀ ਸਵਾਦ ਬਣਦੀ ਹੈ। ਕੜੀ ਵਰਗੀ ਤਾਂ ਕੋਈ ਕੜੀ ਖਾ ਕੇ ਬੰਦੇ ਦਾ ਦਿਲ ਖੁਸ਼ ਹੋ ਜਾਂਦਾ ਹੋਰ ਸਬਜ਼ੀਆਂ ਜਿਵੇਂ ਕਈ ਵਾਰ ਬੰਦਾ ਸਾਰੇ ਸਬਜ਼ੀਆਂ ਤੋਂ ਅੱਕ ਜੇ ਨਾ ਤੇ ਫੇਿਰ ਕੜੀ ਤੋਂ ਨੀ ਅੱਕਦਾ ਬੰਦਾ ਕੜੀ ਦਾ ਤਾਂ ਅਲੱਗ ਹੀ
ਕੜੀ ਤਾਂ ਬਾਹਲੀ ਸਵਾਦ ਲੱਗਦੀ ਜਦੋਂ ਉਹਨੂੰ ਜ਼ਿਆਦਾ ਜਾਓ ਤਾਂ ਹੋਰ ਵੀ ਸਵਾਦ ਬਣਦੀ ਉਹ ਐ
ਜੇ ਹਾਂ ਜੇ ਆਪਾਂ ਐਵੇਂ ਕਹਿ ਕੇ ਬਣਾਉਂਦੇ ਹਾਂ ਨਾ ਵੀ ਆਪਾਂ ਪੰਜਾਬੀ ਕੜੀ ਬਣਾ ਰਹੇ ਨੇ ਫੇਰ ਦੇਖੀ ਕਿੰਨਾ ਸਵਾਦ ਆ। ਉਸ ਕੜੀ ਚ ਬਹੁਤ ਸਵਾਦ ਲੱਗਦੀ ਹੈ। ਹਾਂ, ਇਹਵੇ ਤਾਂ ਮਤਲਬ ਵਧੀਆ ਹੈ।
ਸਹੀ ਗੱਲ ਆ।
ਹਾਂ ਚਲੋ ਠੀਕ ਹੈ ਚੰਗਾ ਚੰਗਾ ਸਤਿ ਸ੍ਰੀ ਅਕਾਲ ਫਿਰ ਆਪਾਂ ਫਿਰ ਬਣਾਈ ਫਿਰ ਮੈਨੂੰ ਦੱਸੀ ਹਾਂ, ਕਿ ਕਿਵੇਂ ਦੀ ਤੇਰੀ ਕੜੀ ਬਣੇਗੀ। ਚੱਲ, ਚੰਗਾ ਚੱਲ ਹਾਂ- ਹਾਂ। ਚੰਗਾ।